ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਕੀ, ਹਾਲ ਚਾਲ ਤੁਹਾਡਾ?
ਹਾਂਜੀ, ਮੈਂ ਠੀਕ ਹਾਂ ਜੀ, ਤੁਸੀਂ ਦੱਸੋ?
ਹਾਂਜੀ, ਮੈਂ ਵੀ ਠੀਕ ਹਾਂ ਜੀ।
ਹੋਰ, ਪਰਿਵਾਰ ਸਭ ਠੀਕ ਠਾ ਤੁਹਾਡਾ?
ਹਾਂਜੀ, ਸਭ ਠੀਕ ਆ, ਪਰਿਵਾਰ ਮੇਰਾ ਸਭ ਠੀਕ, ਹੋਰ ਕੀ ਕਰਦੇ ਵੇ?
ਬਸ, ਬੈਠੇ ਹੋਏ ਸੀ ਬਸ ਅਤੇ ਹਾਂਜੀ, ਸੋਚ ਰਹੀ ਸੀ, ਮੈਂ ਨਾ ਸੋਚ ਰਹੀ ਸੀ, ਕਿ ਉਹਦੇ ਲਗਾਵਾਂ, ਘਰ ਦੇ ਵਿੱਚ ਸਾਂਝੂ ਤੁਸੀਂ-ਤੇ ਤੁਸੀਂ ਆਪਣੇ ਘਰ ਤੱਕ ਆਏ। ਉਹ, ਤੇ- ਤੇ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਮਤਲਬ ਕਿਵੇਂ ਲਗਾਉਂਦੇ, ਮਤਲਬ ਕਿਸੇ ਗਾਰਡਨਗ ਚ ਲਗਾਉਂਦੇ, ਜਾਂ ਖੁਦ ਮਤਲਬ ਕਰ
ਨਹੀਂ- ਨਹੀਂ ਮੈਂ ਤੇ ਨਾ ਗਾਰਡਨਾਂ, ਨੂੰ ਬੁਲਾ ਕੇ ਨਾ ਘਰ ਤੇ, ਤਾਂ ਹੀ ਮੈਂ ਲਗਾਉਂਦੀ ਹਾਂ। ਹਾਂਜੀ, ਨਹੀਂ ਮੈਂ, ਪਹਿਲ ਮੈਂ ਪਤਾ ਕੀ ਕਰਦੀ ਹਾਂ, ਮੈਂ ਗਾਰਡਨ ਨੂੰ ਬੁਲਾ ਕੇ ਗਮਲੇ, ਵਗੈਰਾ ਮੈਂ ਖੁੱਦ, ਲੈ ਆਉਦੇ ਹਾਂ ਤੇ, ਉਹ ਆਪਣਾ ਸਮਾਨ ਵਗੈਰਾ, ਸਾਰਾ ਲੈ ਆਉਂਦਾ ਤੇ, ਫਿਰ ਕੀ ਕਰਦੇ ਆ ਮੈਂ, ਬੜੇ ਟਾਈਮ ਤੋਂ ਮੈਂ ਸੋਚ ਰਹੀ ਸੀ, ਮੈਂ ਵੀ ਲਗਾਵਾਂ ਪਰ ਇਹੀ ਹੈ ਕਿ, ਚਲੋ ਤੁਹਾਡੇ ਕੋਲ ਸੁਣਿਆ ਹੁਣ ਮੈਂ -ਮੈਂ ਵੀ ਕੱਲ ਤੋਂ, ਦੇਖਾਂ ਡਕ ਚਲੋ ਲਗਾਵਉਂ
ਹਾਂਜੀ -ਹਾਂਜੀ ਲਗਾਉਣੇ ਚਾਹੀਦੇ ਨੇ, ਗ ਨਾ ਗੰਮਲੇ ਲਗਾਓ ਬਧ ਲਗਾਓ? ਪਿਛੇ ਰਹਿੰਦੇ, ਘਰ ਦੇ ਵਿੱਚ ਉਹ ਮਤਲਬ, ਸਾਨੂੰ ਅੱਛੀ ਤਰ੍ਹਾਂ ਆਕਸੀਜਨ ਵੀ ਮਿਲ ਜਾਂਦੀ, ਇਹਨਾਂ ਨਾਲ
ਹਾਂਜੀ- ਹਾਂਜੀ ਇਹ ਤਾਂ ਹੈ ਸਹੀ ਗੱਲ ਤੁਸੀਂ, ਕਹਿ ਰਹੇ ਹੋ। ਹਾਂ ਬਸ, ਮੈਂ ਕੀ ਕਰਦੀ ਹ ਕਿ ਗਾਰਡਨਰ ਨੂੰ ਬੁਲਾ ਕੇ, ਨਾ ਗਮਲੇ ਵਗੈਰਾ, ਆਪਣੇ ਲੈ ਆਉਦੀ ਹ ਤੇ ਉਹ ਲਗਾ ਲਈਦਾ, ਹਾਂ ਉਹ ਲਗਾ ਦਿੰਦਾ ਅਲੱਗ -ਅਲੱਗ ਫੁੱਲਾਂ, ਵਾਲੇ ਲਗਾ ਦਿਤੇ, ਹੋਰ, ਹਾਂਜੀ।
ਅੱਛਾ -ਅੱਛਾ ਠੀਕ ਹੈ ਠੀਕ ਹੈ। ਹਾਂ, ਸਹੀ ਹੈ, ਚਲੋ ਅੱਛੀ ਗੱਲ ਹੈ। ਵਾਤਾਵਰਨ, ਸ਼ੁੱਧ ਰਹਿੰਦਾ ਨਾ ਇਹਦੇ ਨਾਲ ਪੌਦੇ
ਹਾਂ ਵਾਤਾਵਰਨ ਸ਼ੁੱਧ ਰਹਿੰਦਾ, ਇਹਦੇ ਨਾਲ ਨਾ ਸਹੀ ਕਹਿ ਰਹੇ, ਹੋ ਤੁਸੀਂ? ਪੌਦੇ ਵਗੈਰਾ ਲਾਉਣ ਨਾਲ ਵਾਤਾਵਰਨ ਸ਼ੁੱਧ ਰਹਿੰਦਾ ਘਰ ਸਾਰਾ ਹਾਂ, ਅੱਜ- ਕੱਲ੍ਹ ਤੁਹਾਨੂੰ ਪਤਾ ਹੀ ਇਨਾ ਪੋਲਿਊਸ਼ਨ, ਹੋ ਗਿਆ ਜੇਹੜਾ, ਇੰਨਾ ਪੋਲੂਸ਼ਨਣ ਫੈਲਦਾ ਪਿਆ ਹੈ। ਪ੍ਰਦਿਊਸ਼ਣ ਦਾ ਕਾਰਨ, ਇਹ ਹੈ ਕਿ ਜਿਵੇਂ, ਪੇੜਾਂ ਨੂੰ ਵੱਢਣਾ ਕੱਟਣਾ
ਹਾਂਜੀ, ਕੋ ਕੱਲ ਦੇਖੋ ਉਹ ਨੁਕਸੇ ਪੇੜ, ਪੌਦੇੇ, ਸਭ ਕੱਟ ਲੈਂਦੇ ਨੇ, ੜਾਂ ਨੂੰ, ਕੱਟ -ਕੱਟ ਕੇ ਉਹ ਪਹਾੜਾਂ ਤੇ ਵੀ ਜਾਈਦਾ ਵ ਸਾਨੂੰ ਪੇੜ ਕੱਟ, ਹੀੱ ਨਜ਼ਰ, ਆਉਂਦੇ ਨੇ ਕੀ ਕਰਦੇ ਲੋਕੀ, ਆਪਣੇ ਵਾਸਤੇ ਯੂਜ ਕਰਦੇ ਨੇ, ਇਹਦੇ ਨਾਲ ਕੀ ਹੋ ਰਿਹਾ ਵਾ? ਹਵਾਵਾ ਗਰਮ ਹੋ ਰਿਆ ਨੇ। ਹਨਾ?
ਹਵਾਵਾਂ ਗਰਮ ਹੋ ਰਈਆਂ ਨੇ, ਪਹਿਲੇ ਇਹ ਹੁੰਦਾ ਸੀ ਕਿ ਸ਼ਿਮਲਾ, ਮਸੂਰੀ ਜਾਈਦਾ ਸੀ ਕਿ ਮੌਸਮ ਇੰਨੇ ਠੰਡੇ ਰਹਿੰਦੇ ਸੀ। ਤੇ ਹੁਣ ਇਹ ਜਗ੍ਹਾ ਤੇ ਜਾਓ, ਤੇ ਉੱਥੇ ਵੀ ਠੰਡਕ ਨਹੀਂ ਮਿਲਦੀ, ਕਾਰਨ ਕੀ ਹੈ? ਪੇੜ ਨਾ ਲਾਣੇ ਕੁਛ ਵੀ ਪੇੜ ਜ਼ਿਆਦਾ ਘੱਟ ਰਹੇ ਨੇ ਲੋਕਾਂ ਨੂੰ। ਇਸੇ ਕਰਕੇ ਹੋ ਰਿਆ ਸਭ ਕੁਛ ਨਾ
ਹਾਂਜੀ, ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ, ਅਸੀਂ ਪਿੱਛੇ ਹੋ ਕੇ ਆਏ। ਅਸੀਂ ਵੀ ਗਏ ਆ, ਇਨਾ ਮੌਸਮ ਗਰਮ ਸੀ। ਲੱਗ ਈ ਨਈ ਰਿਆ ਸੀ ਕਿ ਅਸੀ ਉਥੇ ਬਾਹਰ ਘੁੰਮਣ ਆਏ ਹੋਏ ਆ। ਇੰਨੀ ਗਰਮੀ ਸੀ ਉੱਥੇ ਵੀ। ਕਿਉਂਕਿ ਏਹ ਮੌਸਮ ਵਿੱਚ, ਇੰਨਾ ਅੱਛਾ ਲੱਗਦਾ ਜਾਣਾ। ਇਨ੍ਹਾਂ ਮੌਸਮ ਵਿੱਚ, ਇੰਨੀ ਗਰਮੀ ਵਾਲਾ ਮੌਸਮ ਸੀ।
ਹਾਂਜੀ-ਹਾਂਜੀ, ਤੁਸੀਂ ਬਿਲਕੁਲ ਸਈ ਕੇਹ ਰਹੇ ਹੋ, ਬਿਲਕੁਲ ਸਈ ਜਾ ਰਹੇ ਹੋ ਤੁਸੀਂ ਨਾ। ਮੌਸਮ ਇੰਨਾ ਗਰਮ ਰੇਂਦਾ ਉੱਥੇ, ਕਾਰਨ ਐ ਈ ਏ ਕਿ ਪੋਲਿਊਸ਼ਨ ਜ਼ਿਆਦਾ ਵੱਧ ਰਿਆ ਏ, ਸਾਰੇ ਲੋਕ ਉੱਥੇ ਜਾਂਦੇ ਨੇ। ਅਹ ਜਾਂਦੇ ਨੇ, ਤੇ ਲੋਕੀ ਐ ਹੀ ਏ ਜਿਹੜੇ ਗ਼ਲਤ ਕੰਮ ਕਰ ਰਹੇ ਨੇ, ਪੇੜਾਂ ਦੀ ਕਟਾਈਆਂ ਹੋ ਰਹੀਆਂ ਨੇ ਪ੍ਰਦੂਸ਼ਣ ਫੈਲ ਰੇਆ, ਪ੍ਰਦੂਸ਼ਣ ਫੈਲਦਾ ਹੈ ਤੇ ਉਹੀ ਕਹਿ ਕੇ ਫਿਰ ਪੋਲੂ ਪਲੂਸ਼ਨ ਫੈਲਣ ਨਾਲ, ਸਾਰਾ ਵਾਤਾਵਰਨ ਖਰਾਬ ਹੋ ਰਿਆ ਆ। ਵਾਤਾਵਰਨ ਖਰਨ, ਖ਼ਰਾਬ ਹੋਣ ਨਾਲ ਕੀ ਹੁੰਦਾ ਪਿਆ ਵੇ? ਐਈ ਜਗ੍ਹਾ ਰੱਖਣਾ, ਸਟੋਰ ਦੀਆਂ ਚੀਜ਼ਾਂ ਨੂੰ, ਹੋਏ ਨਾ। ਉਈ ਪੇੜ ਪੌਦੇ ਲਗਾਓ, ਮੈਂ ਤੇ ਕਹਿੰਣੀ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਪੇੜ ਪੌਦੇ ਲਗਾਓ। ਉਹਨਾਂ ਦੀ ਕੇਅਰ ਕਰੋ, ਉਹਨਾਂ ਨੂੰ ਟਾਈਮ ਸਿਰ ਪਾਣੀ ਦਿਓ। ਹਾਂ ਤਦੇ।
ਪਾਣੀ ਦਿਓ ਚਾਹੀਦਾ ਹਾਂਜੀ-ਹਾਂਜੀ ਤੁਸੀਂ ਸਈ ਕਹਿ ਰਹੇ ਹੋ, ਪਾਣੀ ਹਾਂ, ਪਾਣੀ ਉਹਨਾਂ ਨੂੰ ਦੋ, ਜਿਵੇੰ ਅੱਜ ਕੱਲ੍ਹ ਗਰਮੀ ਏ। ਗਰਮੀ ਹੈਗੀ ਏ, ਉਹਨੂੰ ਪਾਣੀ, ਧੁਪ ਦਿਓ। ਪਤਾ ਨੀ ਪਾਣੀ, ਪਾਣੀ ਨਾਲ ਈ ਪੌਦਾ ਖੜਾ ਹੁੰਦਾ ਹੈ, ਹਾਂਜੀ।
ਪਾਣੀ ਹਾਂਜੀ, ਪਾਣੀ ਨਾਲ ਈ ਸਈ ਕੇਹ ਰਹੇ ਹੋ ਤੁਸੀਂ। ਪਾਣੀ ਨਾ ਪਾਣੀ, ਜਦ ਤੋਂ ਜਦ ਦੋ-ਦੋ ਤਿੰਨ-ਤਿੰਨ ਵਾਰੀ ਦੀਓ ਪਾਣੀ ਨਾ। ਸੁੱਕੇ ਨਾ ਰੇਣ ਦੇਉ ਪੌਦੇੇ ਬਿਲਕੁਲ ਵੀ। ਜਿੰਨਾ ਸੁੱਕ ਜਾਏਗਾ ਪੌਦਾ, ਉਹਨਾਂ ਹੀ ਖ਼ਰਾਬ ਜਲਦੀ ਹੋ ਜਾਂਦਾ ਵੇ। ਤੁਆਨੂੰ ਪਤਾ ਹੈ, ਹਵਾ ਵੀ ਸਾਫ਼ ਤਾਂ ਹੀ, ਹਵਾ ਵੀ ਤਾਂ ਹੀ ਆਉਂਦੀ ਹੈ, ਜੇ ਪੇੜ ਪੌਦੇ ਲੱਗੇ ਹੋਣ ਕੋਲ, ਆਸੇ ਪਾਸੇ ਘਰ ਦੇ ਕੋਲ, ਪੇੜ ਪੌਦੇ ਲੱ ਗੇ ਹੋਣ, ਪੇੜਾਂ ਦੀ ਕਟਾਈਆਂ ਹੋਈ ਜਾ ਰਈ ਐ, ਤੇ ਹਵਾ ਹੈ ਈ ਨਈ, ਹਵਾ ਸ਼ੁੱਧ ਕਿੱਥੋਂ ਆਏ, ਹਵਾ ਕਿੱਥੋਂ ਆਉਂਦੀ ਜ਼ਿਆਦਾਤਰ, ਪੇੜ ਹੋਣਗੇ ਤੇ ਹਵਾ ਦੇਗਾ ਨਾ। ਪੇੜ ਨੀ ਹੋਣਗੇ, ਤੇ ਹਵਾ ਕਿੱਥੋਂ ਆਏਗੀ?
ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ, ਸਈ ਕਹਿ ਰਹੇ ਹੋ ਤੁਸੀਂ। ਸਈ ਗਾਈਡ ਕਰਦੇ ਬਿਲਕੁਲ ਨਾ, ਸਈ ਕਹਿੰਦੇ ਬਏ ਔ। ਕੋਈ ਨਾ ਪੇੜਾ ਤੋਂ ਵੱਧ ਸਾਨੂੰ ਦਿੱਤੀ ਜਾਂਦੀ, ਪੇੜ ਈ ਤੇ ਸਾਨੂੰ ਹਵਾ ਦਿੰਦੇ ਨੇ, ਪੇੜ ਈ ਨੀ ਰਹਿਣਗੇ ਤੇ ਖਵਾ ਕਿੱਥੋਂ ਆਏਗੀ?
ਘਰਾਂ ਦੇ ਵੀ ਜਿਹੜੇ ਪੇੜ ਪੌਦੇੇ, ਛੋਟੇ ਮੋਟੇ, ਅਸੀਂ ਜਿਹੜੇ ਲਗਾਣੇ ਆ ਉਨ੍ਹਾਂ ਦੀ ਡੇ ਬਾਏ ਡੇ ਕੇਅਰ ਕਰੋ ਓਨਾਂ ਨੂੰ। ਪ੍ਰੋਪਰ ਪਾਣੀ ਦਿਓ, ਸਭ ਕੁਛ ਕਰੋ ਓਨਾਂ ਨੂੰ।
ਹਾਂਜੀ, ਤੁਸੀ ਬਿਲਕੁਲ ਸਈ ਕਹਿ ਰਹੇ ਹੋ ਜੀ। ਬਿਲਕੁਲ ਸਈ ਕਹਿ ਰਹੇ ਓ। ਓਨੂੰ ਪ੍ਰੋਪਰ ਪਾਣੀ ਵਗੈਰਾ ਸਭ ਕੁਛ ਦਿਓ। ਖਾਦ ਦਿਓ ਓਨਾਂ ਨੂੰ। ਖਾਦ ਨਾਲ ਪ੍ਰੋਪਰ ਦਿਓ, ਖਾਦ ਏਨਾਂ ਨੂੰ ਸਈ ਏ। ਸਹੀ ਤਰੀਕੇ ਨਾਲ ਦਵਾਂਗੇ ਤੇ ਸਭ-ਕੁਝ ਠੀਕ ਰਹੇਗਾ ਓਰਾ ਪੇੜ-ਪੌਦੇਆਂ ਨੂੰ ਨਾ। ਪੋਲਿਊਸ਼ਨ ਦਾ ਕਾਰਨ ਹੀ ਵੱਧ ਜਾਂਦਾ ਹੈਗਾ ਪੋਲਿਊਸ਼ਨ ਇਸੇ ਕਰਕੇ ਹੁੰਦਾ ਐ ਦਿਨੋ-ਦਿਨ ਨਾ। ਓ ਤੁਹਾਨੂੰ ਪਤਾ ਈ ਐ ਅੱਜ-ਕਲ੍ਹ ਕਿੰਨਾ ਪੋਲਿਊਸ਼ਨ ਹੋ ਗਿਆ। ਬਾਹਰ ਨਿਕਲੋ ਕੱਪੜੇ ਪਾ ਕੇ ਚਿੱਟੇ ਨਿਕਲੋ ਕਾਲੇ ਰੰਗ ਦੇ ਕੱਪੜੇ ਹੋ ਜਾਂਦੇ ਨੇ ਇੰਨਾ ਪੋਲਿਊਸ਼ਨ ਭਰ
ਹਾਂਜੀ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਗਿਆ। ਦਿਨੋ-ਦਿਨ ਪੋਲਿਊਸ਼ਨ ਵੱਧਧਾ ਹੀ‌ ਜਾ ਰਿਹਾ- ਵੱਧਧਾ ਹੀ ਜਾ ਰਿਹਾ ਜਰਾ ਜੀ ਕਰੋਵਾਸੀ ਲੈਂਦੇ ਇਹਦੇ ਬਾਰੇ ਚ ਮੈਨੂੰ ਵੀ ਡਰਾਈਵ ਕਰੋ। ਤੇ ਕੱਪੜੇ ਐਸਰ੍ਹਾਂ ਲਾਲ ਹੋ ਜਾਂਦੇ ਜਿਵੇ ਪਤਾ ਨੀ ਕਿੰਨੇ ਦਿਨਾਂ ਦਬਾ ਤੋਂ ਕੱਪੜੇ ਧੋਤੇ ਨੀ ਘੰਟੇ ਦੇ ਵਿੱਚ ਸਾਡੇ ਕੱਪੜੇ ਖੰਦੇ ਹੋ ਜਾਂਦੇ ਨ ਹਾਂ ਵਧਦਾ ਪੋਲਿਊਸ਼ਨ ਕਾਰਨ ਵਧਦਾ ਪੋਲਿਊਸ਼ਨ ਸਾਡਾ ਹਾਂ ਵਧ ਅ
ਸਹੀ ਕਹਿ ਰਹੇ ਹੋ ਹਾਨਿਕਾਰਕ ਹੈਗਾ ਸਾਡਾ ਪੰਦਰਾ ਪੋਲਿਊਲਸ਼ਨ ਨਾ ਆੱਕਸੀਜ਼ਨ ਦੇਖੋ ਸਾਹ ਦੀ ਪ੍ਰੋਬਲਮ। ਅੱਜ-ਕੱਲ੍ਹ ਇੰਨੀਆਂ ਬਿਮਾਰੀਆਂ ਫੈਲਗੀਆਂ ਇੱਥੇ ਵੀ ਫੈਲਰੀਆਂ। ਕਾਰਨ ਈ ਐ ਈ ਏ ਸਾਡਾ ਪੋਲਊਸ਼ਨ। ਪੋਲਿਊਸ਼ਨ ਵੱਧ ਇਨ ਰਿਹਾ ਗੈਸਾਂ ਨਿਕਲਦੀਆਂ ਕਾਰਖਾਨੇ ਚੋਂ ਗੈਸਾਂ ਨਿਕਲ ਕੱਲਇਆਂ ਜੇੜੀਆਂ ਗੈਸਾਂ ਨਿਕਲਦੀਆਂ ਪਾਣੀ ਦੇ ਵਿੱਚ ਆ ਕੇ ਤੇ ਹਵਾ ਦੇ ਵਿੱਚ ਆ ਕੇ ਪਾਣੀ ਵਿੱਚ ਆ ਕੇ ਪਾਣੀ ਨੂੰ ਗੰਦਾ ਕਰ ਰੇ ਪਾਣੀ ਡੰਗਰ ਵਗੈਰਾ ਪੀਂਦੇ ਹਨ ਔ ਬਿਮਾਰ ਹੋ ਜਾਂਦੇ ਨੇ। ਅਸੀ ਲੋਕੀ ਓ ਪਾਣੀ ਚ ਜਾਂਦੇ ਅਸੀਂ ਬੀਮਾਰ ਹੋ ਜਾਂਦੇ ਹਾ-
ਹਾਂਜੀ ਬੋਤ ਸਹੀ। ਕਾਰਨ ਈ ਐਈ ਐ। ਅੱਜ-ਕੱਲ੍ਹ ਤਾਂ ਬਿਮਾਰੀਆਂ ਦਾ ਕਾਰਨ ਐ। ਕਾਰਨ ਈ ਇਹ ਈ ਓਕੇ।
ਅਹ ਦੇਖੋ ਜੇਵੇਂ ਹਵਾ ਦਾ ਪੋਲਊਸ਼ਨ ਲਗਾ ਲਓ। ਨੋਇਸ ਪੋਲਿਊਸ਼ਨ ਲਗਾ ਲਓ। ਵੱਧਦੀ ਹੋਈ ਜਿਵੇਂ ਆਵਾਜ਼ਾਂ ਆ ਜੀਆਂ ਤੇਜ਼ ਆਵਾਜ਼ਾਂ ਓਈ ਤ ਪੋਲਿਊਸ਼ਨ ਏ ਇੱਕ ਤਰ੍ਹਾਂ ਦਾ ਆਹੋ ਆਦੀ ਆਵਾਜ਼ਾਂ ਨਾਲ ਸਾਡੇ ਕੀ ਏ ਕੰਨਾ ਦੇ ਪਰਦੇ ਫਟ ਜਾਂਦੇ ਨੇ। ਕੰਨਾ ਸੁਣਨਾ ਬੰਦ ਹੋ ਜਾਂਦਾ। ਐ ਸਾਰੇ ਪੋਲਊਸ਼ਨ ਈ ਆ ਸਾਰੇ। ਪਾਣੀ ਪੋਲਿਊਸ਼ਨ ਹੋ ਗਿਆ। ਪਾਣੀ ਜੋ ਗੰਦਾ ਪੋਲਿਊਸ਼ਨ ਵੱਧਦਾ ਪ੍ਰਦੂਸ਼ਣ ਐਈ ਐ ਈ ਕਾਰਨ ਐ। ਪਾਣੀ ਪ੍ਰਦੂਸ਼ਣ ਤੇ ਏਸੇ ਕਰਕੇ ਹੁੰਦਾ ਨਾ। ਹਾਂ ਤੁਸੀ ਬਿਲਕੁਲ ਸਹੀ ਕਹਿ ਰਹੇ ਓ ਪਾਣੀ ਦਾ ਇਹੀ ਪੋਲਊਸ਼ਨਣ ਕਾਰਨ ਹੀ ਐਈ ਏ। ਹਵਾ ਵੀ ਪ੍ਰਦੂਸ਼ਣ ਇਸੇ ਤਰ੍ਹਾਂ ਹੀ ਹਵਾ ਦਾ ਕਾਰਨ ਕੀ ਐ? ਉੱਧ ਦੀ ਹਵਾ ਤਾਂ ਪ੍ਰਦੂਸ਼ਣ ਇਹੀ ਹੈ ਕਿ ਕਾਰਖਾਨੇ ਚ ਨਿਕਲੀ ਗੰਦੀਆਂ ਹਵਾਵਾਂ ਗੈਸਾਂ ਸਭ ਕੁਛ ਇਸੇ ਕਰਕੇ ਪੋਲਿਊਸ਼ਨ ਹੋ ਰਹੇ। ਵੱਧਧੇ ਪ੍ਰਦੂਸ਼ਣ ਨਾਲ ਬਿਮਾਰੀਆਂ ਇੰਨੀਆਂ ਜ਼ਿਆਦਾ ਵੱਧ ਗ ਇਆ। ਕਿ ਪੁੱਛੋ ਹੀ ਕੁੱਛ ਨਾ।
ਹਾਂਜੀ ਤੁਸੀ ਬਿਲਕੁਲ ਸਹੀ ਕਹਿ ਰਹੇ ਓ। ਚਲੋ। ਤੁਹਾਡੇ ਕੋਲ ਅੱਜ ਬੜਾ ਕੁਛ ਸੁਣਨ ਨੂੰ ਮਿਲਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।